ਸਸ਼੍ਰੀਯ ਕਾਲ ਇਸ਼ੂ
ਹੋਰ ਦੱਸੋ ਆਜ ਕਿਵੇਂ ਫੋਨ ਕਰ ਲਿਆ। ਐ ਤਾਂ ਤੁਸੀਂ ਕਰਦੇ ਨੀ ਹੈਗੇ ਓ
ਪਰ ਸਾਡੇ ਫੋਨ ਚ ਰਿਚਾਰਜ ਨੀ ਹੈਗਾ ਸੀ ਏਸ ਕਰਕੇ ਥੋੜ੍ਹੀ ਡੀਲੇ ਹੋ ਗਈ ਸੀ।
ਓ ਹੋ ਤੁਸੀਂ ਤੋਂ ਕਦੋਂ ਈ ਨੀ ਫੋਨ ਕਰਦੇ ਓ ਮੈਂ ਮੰਨਦੀ ਆ ਤੁਸੀਂ ਇਹ ਮਹੀਨੇ ਚ ਫੋਨ ਕਰਾਂ ਸਾਨੂੰ
ਹਾਂ ਦੱਸ ਈਸ਼ੂ ਹੋਰ ਕੀ ਕਰਦੀ ਹੈਗੀ, ਦੀਦੀ -ਜੀਜ਼ਾਂ ਠੀਕ ਹੈਗੇ?
ਦੀਦੀ-ਜੀਜਾਂ ਕੌਣ ਹੈਗੇ ਆਂ ਮੇਰੇ? ਤੂੰ ਕਿਵੇਂ ਈ ਬੋਲੀ ਜਾਂਦੀ? ਤੇਰਾ ਦਿਮਾਗ ਚੱਲਿਆ ਹੋਇਆ। ਕੁੜੀ
ਬਸ ਯਾਰ ਮੈਂ ਉੱਥੇ ਗਈ ਸੀ। ਘਾਟੂ ਸ਼ਾਮ ਬਸ ਉੱਥੇ ਦੀ ਓ ਥਕਾਨ ਸੀ। ਕੱਲੋਂ ਆਈ ਕੱਲੇ ਈ ਆਈ ਬਸ ਉੱਥੇ ਤੇ ਮੈਂ ਤੁਸੀਂ ਵੀ ਗਏ, ਕਦੀ ਉੱਥੇ
ਹਾਂਜੀ-ਹਾਂਜੀ ਅਸੀ ਵੀ ਤਾਂ ਤਿੰਨ ਮਹੀਨੇ ਈ ਹੋਏ ਆ ਉੱਥੇ ਤੇ ਮੈਂ ਤਿੰਨ ਵਾਰ ਮੈਂ ਤੇ ਦੋ ਵਾਰ ਚੱਲੀ ਹੋਈ ਆ ਉੱਥੇ ਬੜੀ ਗਰਮੀ ਹੋਣੀ ਰਾਜਸਥਾਨ ਚ ਪਰ ਏਕ ਬਾਤ ਉੱਥੇ ਜਾ ਕੇ ਨਾ ਫ੍ਰੀ ਚ ਸਭ ਖਾਣਾ ਮਿਲ ਅਸੀ ਨੇ ਨਿਸ਼ਾਨ ਬਿਠਾਇਆ ਸੀ। ਉੱਥੇ ਮਨਚੂਰੀਅਨ, ਮੈਗੀ ਸਭ ਕੁਛ ਮਿਲਦਾ ਹੈਗਾ ਜੀ ਫ੍ਰੀ ਚ। ਲੋਕ ਠੰਡਿਆ ਭੰਡਦੇ ਹੈਗੇ ਆ।
ਹਾਜੀ। ਨਈ ਮੈਂ ਤਾਂ ਬੋਲਦੀ ਆ, ਮਖ ਦੱਸ ਦੇ ਕੁਛ ਖਾਟੂ ਸ਼ਾਮ ਦੇ ਬਾਰੇ ਮੈਂ ਵੀ ਗਈ ਸੀ। ਬਹੁਤ ਮਜ਼ਾ ਆਇਆ ਹੈਗਾ, ਸਾਨੂੰ ਅਗਲੀ ਵਾਰ ਤਾਂ ਅਸੀਂ ਸਾਰੇ ਇਕ ਓਥੇ ਮਿਲ ਕੇ ਚੱਲਾਂ ਗਿਆ ਖਾਟੂ ਸ਼ਾਮ
ਅਸੀਂ ਮਿਲ ਕੇ ਹੋਰ ਦੱਸੋ?
ਮੈਨੂੰ ਨਾ ਖਾਟੂ ਸ਼ਾਮ ਦੇ ਉੱਪਰ ਇੱਕ ਕਹਾਣੀ ਵੀ ਸੁਣੀ ਹੈਗੀ। ਕਿ ਕੀ ਆਹ ਮਹਾਬਾਰਤ ਦਾ ਇੱਕ ਪਾਤਰ ਸੀ। ਤੁਆਨੂੰ ਸੁਣੀ ਹੈਗੀ ਆਹ ਕਹਾਣੀ? ਹਾਂਜੀ-ਹਾਂਜੀ। ਨਈ-ਨਈ ਆਹ ਗੱਲ ਨੀ ਹੈਗੀ, ਮੈਂ ਬਿਤਾਦੀ ਆ ਤੈਨੂੰ ਮਹਾਬਾਰਤ ਦੇ ਬਰਬਰੀਕ ਜੀ ਹੀ ਕਲਯੁਗ ਦੇ ਖਾਟੂ ਸ਼ਾਮ ਹੈ। ਮਹਾਬਾਰਤ ਚ ਬੀਮ ਨੀ ਹੈਗਾ।
ਹਾਂਜੀ-ਹਾਂਜੀ ਹੈਗਾ ਸੀ।
ਦਵਦਾ
ਹਾਂਜੀ-ਹਾਂਜੀ ਹੈਗਾ ਸੀ।
ਓਦਾ ਪੁੱਤਰ ਪਤਾ ਨੀ ਪੋਤਾ ਹੈਗਾ ਏ। ਹਾਂਜੀ ਨਈ ਉਨਾਂ ਦਾ ਪੁੱਤਰ ਹੈਗਾ ਏ ਨਈ ਆ ਬੀਮ ਨੀ ਹੈਗਾ, ਬੀਮ ਦਾ ਪੁੱਤਰ ਹੈਗਾ ਗਟੋਤਕਚ। ਆ ਗਟੋਤਕਚ ਦਾ
ਤੁਸੀਂ ਕੀ ਬੋਲ ਰੇ ਓ? ਸਾਨੂੰ ਕੁਛ ਨੀ ਸਮਝ
ਮਤਲਬ ਆਬ ਮਹਾਬਾਰਤ ਦੇ ਭੀਮ ਦਾ ਪੋਤਾ ਸੀ। ਪੋਤਾ, ਪੋਤਾ ਮਤਲਬ ਪੁੱਤਰ ਦਾ ਲੜਕਾ।
ਤੁਸੀਂ ਮੈਨੂੰ ਪਾਗਲ ਸਮਝਦੇ ਹੋ, ਮੈਨੂੰ ਪਤਾ ਹੈਗਾ ਸੀ। ਬਾਏ।
ਤਾਂ ਕਿਸ਼ਨ ਜੀ ਨੂੰ ਇਹਨਾਂ ਨੂੰ ਵਰ ਦਿੱਤਾ।
ਹਾਂਜੀ ਹਾਂਜੀ, ਬਿਲਕੁਲ ਸਹੀ ਸਮਝਦੇ ਔ ਤੁਸੀਂ। ਹਾਂਜੀ, ਹਾਂਜੀ ਬਿਲਕੁਲ। ਸਹੀ ਗੱਲ ਕਰਦੇ ਹੋ ਤੁਸੀਂ।
ਇਹਨਾਂ ਦੇ ਇਹਨਾਂ ਦੀ ਯਾਤਰਾ ਉੱਤੇ ਕੁਛ ਖ਼ਾਸ ਗੱਲਾਂ ਵੀ ਹੈਗੀਆਂ।
ਬਿਲਕੁਲ ਸਹੀ ਗੱਲ ਕਰਦੇ ਹੋ।
ਆਹ ਮੰਦਿਰ ਰਾਜਸਥਾਨ ਦੇ ਸਪੀਕਰ ਬਣਦੇ।
ਹਾਂਜੀ, ਹਾਂਜੀ ਹੋਰ ਦੱਸੋ?
ਰਾਜਸਥਾਨ ਦੇ ਸ਼ਿਖਰ ਜ਼ਿਲ੍ਹੇ ਚ ਖਾਟੂ ਕਸਬੇ 'ਚ ਜੈਪੁਰ ਤੇ ਅੱਸੀ ਕਿਲੋਮੀਟਰ ਤੇ ਦਿੱਲੀ ਤੇ ਤਿੰਨ ਸੌ ਮ ਕਿਲੋਮੀਟਰ ਦੂਰ ਪੈਂਦਾ ਹੈ।
ਹਾਂਜੀ, ਹਾਂਜੀ ਹੋਰ ਦੱਸੋ?
ਇਹਨਾਂ ਨੂੰਹਾਰੇ ਦਾ ਸਹਾਰਾ ਵੀ ਕਿਹਾ ਜਾਂਦਾ ਹੈ ਨਾ ਇਸ਼ੂ
ਹਾਂਜੀ, ਹਾਂਜੀ, ਹਾਂਜੀ ਹੋਰ ਦੱਸੋ ਤੁਸੀਂ ਕੀ ਕਹਿੰਦੇ ਹੋ?
ਆਹ ਵੀ ਮਾਨਯਤਾ ਹੈ, ਕਿ ਜੋ ਮਨੁੱਖ ਦੁਨੀਆਂ ਤੋਂ ਹਾਰ ਜਾਂਦਾ ਐ। ਅਗਰ ਵੋ ਖਾਟੂ ਸ਼ਾਮ ਦੇ ਮੰਦਿਰ ਚ ਜਾ ਚਲਿਆ ਜਾਂਦਾ ਹੈ, ਤਾਂ ਉਹਨਾਂ ਨੂੰ ਜੀਵਨ ਦੀ ਹਰ ਖ਼ੁਸ਼ੀ ਮਿਲਦੀ ਹੈਗੀ, ਤੋ ਇਨਾ ਦਾ ਨਾਮ ਹਾਰੇ ਤੇ ਸਹਾਰਾ ਵੀ ਕਿਹਾ ਜਾਂਦਾ ਹੈਗਾ।
ਗੱਲ ਕਰ ਰੇ ਐਨਾਂ ਦੁਹਾਰੇ ਦਾ ਸਹਾਰਾ ਵੀ ਕਿਹਾ ਜਾਂਦਾ ਐ।
ਹਰ ਬਾਬਾ ਉਸਦੀ ਜੀਤ ਕਰਾ ਦੇੰਦੇ ਹਨ ਜੋ ਦੁਨੀਆਂ ਦੇ ਸਮਣੇ ਹਾਰਾ ਹੋਯਾ ਮੰਨਿਆ ਜਾਂਦਾ ਹੈ, ਬਾਬਾ ਉਹਨਾਂ ਨੂੰ ਵਿਜੇ ਵੀ ਕਰਾ ਦਿੰਦੇ ਹਨ।
ਤੁਸੀਂ ਕੀ ਕੈੰਦੇ ਔ?
ਕੋਡ ਕਚੈਰੀਆਂ, ਬਿਮਾਰੀਆਂ, ਕਰਜ਼ਾ ਸਭ ਲਈ ਅਰਦਾਸ ਲੱਗਦੀਆਂ ਹੈ, ਉ ਉਥੇ।
ਹਾਂਜੀ, ਹਾਂ। ਜੋਰ ਦੱਸੋ।
ਤੁਸੀਂ ਵੀ ਦੱਸੋ ਕੁਛ ਖਾਟੂ-ਸ਼ਾਮ ਬਾਰੇ, ਤੁਸੀਂ ਵੀ ਤੋਂ ਗਏ ਸੀ।
ਹਾਂਜੀ, ਹਾਂਜੀ। ਓਥੇ ਸ਼ਾਮ ਕੁੰਡ ਵੀ ਹੈਗਾ, ਸ਼ਾਮ ਚ। ਤੁਸੀਂ ਗਏ ਸੀ, ਓਥੇ ਨਾ ਕੇ ਆਏ ਸੀ ਤੁਸੀਂ?
ਜੀ ਹਾਂਜੀ ਨਹਾ ਕੇ ਆਏ ਸੀ, ਉ ਤੇ ਬੋਲਦੇ ਆਂ ਕਿ ਜੋ ਵੀ ਸਰੀਰ ਤੋਂ ਸੰਬੰਧਿਤ ਜੋ ਵੀ
ਐ ਤਾਂ ਤੁਸੀਂ ਵਧੀਆ ਕਾਮ ਕਰਕੇ ਆਏ ਸੀ, ਵਧੀਆ।
ਹਾਂਜੀ, ਹਾਂਜੀ।
ਔਰ ਦੱਸੋ, ਹਾਂਜੀ ਹਾਂਜੀ ਕੀ
ਓਥੇ ਦਰਸ਼ਨ ਦਾ ਸਮੈ ਵੀ ਸਵੇਰੇ ਚਾਰ ਵਜੇ ਤੇ ਰਾਤ ਦੇ ਦਸ ਵਜੇ ਤਕ ਹੁੰਦਾ ਹੈਗਾ।
ਹਾਂਜੀ, ਹੋਰ ਦੱਸੋ ਤੁਸੀਂ?
ਹਰ ਸਾਡੇ ਬਾਰਾਂ ਤੇ ਚਾਰ ਵਜੇ ਤੱਕ ਬੋਗ ਆਰਤੀ ਕਰਕੇ ਪੱਟ ਬੰਦ ਰਹਿੰਦੇ ਹਨ। ਆ ਤੇ ਉੱਤੇ ਸਭ ਤੋਂ ਵੱਡਾ ਮੇਲਾ ਫੱਗਣ ਮਹੀਨੇ ਵਿੱਚ ਲੱਗਦਾ ਹਨ।
ਹਾਂਜੀ- ਹਾਂਜੀ ਹੋਰ ਦੱਸੋ ਤੁਸੀਂ।
ਜੋ ਇਕਾਦਸ਼ੀ ਤੇ ਦੁਆਦਸੀ, ਦੱਸ ਤੇ ਪੰਦਰਾਂ ਲੱਖ ਲੋਕ ਆਉਂਦੇ ਹਨ।
ਹੋਰ ਦੱਸੋ ਤੁਸੀਂ? ਹਾਂਜੀ -ਹਾਂਜੀ।
ਸਿਆਸਣੀ ਹੋ ਜਾਂਦੀਆਂ ਨੇ। ਵਿਸ਼ਵਾਸਮੀ ਹੋ ਜਾਂਦੀਆਂ ਨੇ।
ਹਾਂਜੀ, ਹੋਰ ਦੱਸੋ ਤੁਸੀਂ?
ਸਪੀਕਰ ਬੰਦ ਕਰ।
ਆਤੇ ਬਾਹਾਂਦ ਵਿਚ ਚੂਰਮੇ ਦਾ ਭੋਗ ਵੀ ਮਿਲਦਾ ਹੈਗਾ, ਤੁਨੂੰ ਖਾਇਆ ਹੈਗਾ ਉਹ ਚੁਰਮੇ ਦਾ ਬੋਗ, ਸਾਨੂੰ ਵੀ ਮਿਲਿਆ ਹੈਗਾ। ਹਾਂਜੀ-ਹਾਂਜੀ, ਮਿਲਦਾ ਹੈਗਾ।
ਹਾਂਜੀ- ਹਾਂਜੀ ਕੀ ਲਾਵਾ, ਹੋਰ ਤੁਸੀਂ ਦੱਸੋਗੇ?
ਬਾ ਨੂੰ ਆਹ ਵੀ ਮਾਨਯਤਾ ਹੈ, ਕਿ ਬਾਬਾ ਨੂੰ ਚੂਰਮੇ ਦਾ ਬੋਗ ਬਹੁਤ ਹੀ ਪਸਿੰਦ
ਹਾਂਜੀ! ਉਹ ਜਥ ਤੁਸੀ ਦੋ ਹਾਂਜੀ- ਹਾਂਜੀ ਦੱਸੋ -ਦੱਸੋ- ਦੱਸੋ- ਦੱਸੋ -ਦੱਸੋ ਤੁਸੀਂ ਦੱਸੋ ਨਾ ਮੈਂ ਸੁਣ ਰਹੀ ਹਾਂ।
ਘੀ, ਆਟਾ, ਖੰਡ ਦਾ ਚੂਰਮਾ ਇੱਥੇ ਸਵਾ ਮਣੀ ਦਾ ਭੋਗ ਲੱਗਦਾ ਹੈ।
ਹਾਂਜੀ ਲੱਗਦਾ ਸੀ। ਉੱਥੇ ਤੁਹਾਡੇ ਉਥੇ ਉੱਥੇ ਨਾ ਓਪਰ ਇੰਨੇ ਵੱਡੇ- ਵੱਡੇ
ਹਾਂਜੀ- ਹਾਂਜੀ ਵੇਖਿਆ।
ਔਰ ਉੱਥੇ ਇੱਤਰ ਪੈਣਦਾ ਸੀ, ਕਿ ਨਿੱਕੇ- ਨਿੱਕੇ ਬੱਚਿਆਂ ਨੂੰ ਸੱਸ
ਹਾਂਜੀ- ਹਾਂਜੀ ਆਰ ਇਤਰ ਤਾਂ ਬਾਬੇ ਦਾ ਸਭ। ਤੇ ਪ੍ਰਿਆ ਮੰਨਿਆ ਜਾਂਦਾ ਹੈਗਾ। ਆ ਤਾਂ ਪ੍ਰਸਾਦ ਰੂਪ। ਵੀ ਉਹਨਾਂ ਨੂੰ ਚੜਾਇਆ ਜਾਂਦਾ ਹੈਗਾ। ਤੁਸੀਂ ਕਿਵੇ ਹਾਂ- ਹਾਂ ਹਾਂਜੀ ਬਿਲਕੁ ਸਹੀ ਬੋਲ ਰਹੇ ਹੈਗੇ। ਅਤੇ ਉਹਨਾਂ ਦੇ ਤਿੰਨ ਵਾਹਨ ਦਾ ਵੀ ਰਹੱਸਾ ਹੈਗਾ। ਬਰਬਰੀਕ। ਕੋਲੀ ਤਿੰਨ ਬਾਹਣ ਸੀ ਜਿਸ ਨਾਲ ਪੂਰੀ ਮਹਾਭਾਰਤ ਜਿਸ ਜਿੱਤ ਸਕਦੇ ਸੀ। ਇਸ ਲਈ ਬਾਬਾ ਨੂੰ ਤੀਨ ਵਾਨਦਾਰੀ ਵੀ ਕਿਹਾ। ਜਾਂਦਾ ਹੈ।
ਹਾਂਜੀ ਦੱਸੋ।
ਅਤੇ ਵਾਹਾ ਪਹੁੰਚਣੇ ਬਾਰੇ ਵੀ ਕੁਛ ਦੱਸਿਆ ਗਿਆ ਹੈ। ਕਿ ਨਜ਼ਦੀਕ ਰੇਲਵੇ ਸਟੇਸ਼ਨ ਰਿੰਗਸ ਜੰਕਸ਼ਨ ਅਠਾਰਾਂ ਕਿਲੋਮੀਟਰ ਹੈ। ਤੇ ਬੱਸ, ਟੈਕਸੀ ਮਿਲ ਜਾਂਦੀ ਹਨ। ਜੋ ਜੈਪੁਰ ਐਰਪੋਰਟ ਨੋ ਕਿਲੋਮੀਟਰ ਹਨ।
ਹਾਂਜੀ -ਹਾਂਜੀ ਆਪ ਬਿਲਕੁਲ ਸਹੀ ਗੱਲ ਕਰ ਰਹੇ ਹੋ। ਹੋਰ ਬੋਲੋ ਤੁਸੀਂ।
ਵਾਹ ਜਾਣੇ ਦੇ ਕੁੱਛ ਨਿਯਮ ਵੀ ਹੈਗੇ। ਕੁਛ ਨਿਯਮ ਵੀ ਹੈਗੇ ਵਾਹਾਂ ਜਾਣ ਦੇ। ਹ ਸ਼ਰਾਬ, ਮਾਸ, ਚਮੜੇ ਦਾ ਸਮਾਨ ਮੰਦਿਰ ਚ ਮਨਾ ਹੈ।
ਹਾਂਜੀ- ਹਾਂਜੀ।
ਜਾਓ। ਹਾਰੇ ਕਾ ਸਹਾਰਾ ਬਪ। ਵਾਹ ਸ਼ਾਮ ਹਮਾਰਾ ਦਾ ਆਪ। ਕਰਦੇ ਜਾਓ ਜਾਪ ਕਰਦੇ ਜਾਓ।
ਹਾਂਜੀ। ਹਮ। ਹਾਂਜੀ ਹੋਰ ਦੱਸੋ।
ਅਤੇ ਅ। ਅਰਦਾਸ ਵੀ ਕੀਤੀ ਜਾਂਦੀ ਹੈ, ਅਰਦਾਸ ਵਿੱਚ ਕਿਹਾ ਜਾਂਦਾ ਹੈ ਬਾਬੇ ਦੇ ਸਾਹਮਣੇ ਖੜ੍ਹੇ ਹੋ ਕੇ। ਕੇ ਹਾਰ ਕੇ ਆਇਆ ਹਾਂ ਬਾਬਾ ਹੁਣ ਤੇਰੀ ਮਰਜ਼ੀ। ਮੈਨੂੰ ਸੰਭਾਲ ਲਏ। ਫਿਰ ਬਾਬੇ ਦੇ ਗਿਆਰਾਂ ਵਾਰ ਨਾਮ ਜਪਕਿਆ ਜਾਂਦਾ ਹੈ ਓਮ ਸ਼੍ਰੀ ਸ਼ਆਮ ਦੇਵ ਆਏ ਨਮਾ ਬੋਲੋ
ਹਾਂ ਓਮ ਸ਼੍ਰੀ ਸ਼ਿਵਾਏ ਦਵਾਈ ਮ ਨਾਮ ਬੋਲੋ
ਆਹ ਬਾਬੇ ਦਾ ਬਹੁਤ ਹੀ ਪ੍ਰੀਆ ਮੰਤਰ ਹੈਗਾ ਜੋ ਉਹਨਾਂ ਨੂੰ ਚੰਗਾ -ਚੰਗਾ ਲੱਗਦਾ ਹੈਗਾ ਅਤੇ ਬ ਇਸ ਮੰਤਰ ਨਾਲ ਬਾਬੇ ਦਾ ਦਿਲ ਵੀ ਜਿੱਤਿਆ ਜਾ ਸਕਦਾ ਹੈ।
ਹਾਂਜੀ -ਹਾਂਜੀ ਸਾਨੂੰ ਤਾਂ ਪਤਾ ਹੈਗਾ। ਤੁਸੀਂ ਜੋ ਵੀ ਦੱਸ ਰਹੇ ਹੋ। ਤੁਸੀਂ ਔਰ ਦੱਸੋ
ਹਾਰੇ ਦਾ ਸਹਾਰਾ ਵੀ ਕਿਹਾ ਜਾਂਦਾ ਹੈ। ਕੀ
ਹਾਂਜੀ ਬਿਲਕੁਲ ਸਹੀ ਗੱਲ ਕਰਾਂ ਤੁਸੀਂ
ਠੀਕ ਹੈ। ਚਲੋ ਫਿਰ ਬਾਅਦ ਚ ਗੱਲ ਕਰਦੇ ਆ ਤੁਸੀਂ ਤਾਂ ਲਗਾ ਪੱਕ ਗਏ ਮੇਰੀ ਗੱਲਾਂ ਨਾਲ ਸਤਿ ਸ੍ਰੀ ਅਕਾਲ। ਮਿੱਠੀਏ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹੋਗੀ ਤਾਂ।